ਲੋ ਆਵਾਜ਼, ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ।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 ਹੋਰ ਜੀ ਠੀਕ ਠਾਕ।
ਹਾਂਜੀ, ਠੀਕ ਠਾਕ। ਤੁਸੀਂ ਸੁਣਾਓ?
ਬਸ ਜੀ ਵਧੀਆ! ਵਧੀਆ! ਹੋਰ ਜੀ ਬਸ ਹੋ ਗਿਆ ਤੁਹਾਡਾ ਕਿੱਟੀ ਦਾ ਪ੍ਰੋਗਰਾਮ।
ਹਾਂਜੀ, ਹੋ ਗਿਆ ਕਿਟੀ ਬੜੀ ਸੋਹਣੀ ਹਾਂ।
ਥੋੜ੍ਹੀ ਦੇਰ ਰੌਣਕ ਲੱਗ ਜਾਂਦੀ ਏ ਨਾ।
ਹਾਂ ਨਹੀਂ ਸਮੋਸੇ ਬੜੇ, ਜੇਹ ਚੀਜ਼ ਸਲਾਹ ਕੇ ਜਾਨ ਨਾ ਫਿਰ ਹੋਰ ਜ਼ਿਆਦਾ ਖੁਸ਼ੀ ਹੁੰਦੀ ਏ, ਸਮੋਸੇ ਕਹੰਦੇ ਬੜੇ ਈ ਸਵਾਦ ਸੀ, ਕਿੱਥੋਂ ਬਣਾਏ ਕਿੱਥੋਂ ਲਏ? ਹੁੰਦੇ ਬੌਤ ਸਵਾਦ ਐ, ਜਾਂ ਸੁੰਦਰ ਹਲਵਾਈ ਦੇ ਨੇ। ਔਹ ਤੇ ਬਹੋਤ ਮਹੰਗਾ ਵੇ, ਬੋਹਤ ਮਹੰਗਾ ਜੇਹੜਾ ਸਤਵਾ ਪ੍ਰਕਾਸ਼ਔ ਦਾ ਹੁਣ ਨੀ ਮਜ਼ੇਦਾਰ ਰਹੇ ਉਹਦੇ ਸਮੋਸੇ।
ਹਾਂਜੀ-ਹਾਂਜੀ।
ਹੂੰ।
ਹੋਰ ਸੁਣਾਓ?
ਬਾ ਠੀਕ ਐ।
ਹੋਰ ਬੱਚੇ ਠੀਕ ਠਾਕ?
ਹਾਂਜੀ, ਬੱਚੇ ਠੀਕ ਨੇ? ਪਰ ਭਾਈ ਨੇ ਸਮੋਸੇ ਬੜੇ ਛੋਟੇ ਬਣਾ ਕੇ ਦਿੱਤੇ ਜਿਹੜੇ ਪੈਲੇ ਬਣਾਂਦਾ ਸੀ ਨਾ। ਦਾੱਸ ਰਪਏ ਦੇ ਚਾਰ ਦੇਂਦਾ ਸੀ, ਓ ਸਾਈਜ਼ ਸਮੋਸੇਆਂ ਦਾ ਰੱਖੇਆ।
ਆ ਨਹੀਂ-ਨਹੀਂ ਹੁਣ ਤੇ ਦੱਸ ਪੈਲੇ ਵਿੱਚ ਫਿਰ ਪੰਜ ਰੁਪਏ ਕਰ ਛੜਿਆ ਸੀ।
ਅੱਛਾ
ਤੇ ਫੇਰ ਹੁਨ ਦਾੱਸ, ਮੈਂ ਉਸ ਦਿਨ ਵੀ ਲੈ ਕੇ, ਨੈਨਸੀ ਹੋਰੀ ਆਏ ਨੇ, ਮੈਂ ਲੈ ਕੇ ਆਈ ਸਾਂ ਦਾੱਸ ਰਪੇ ਦਾ ਇੱਕ ਸੀ। ਹਾਂਜੀ ਹਾਂ, ਹਾਂਜੀ-ਹਾਂਜੀ।
ਤੁਸੀਂ ਵੀ ਛੋਟੇ ਲਿਆਏ ਸੀ।
ਹੋਰ ਗਏ ਤੁਹਾਡੇ ਮਹਿਮਾਨ ਫੇਰ ਸਾਰੇ?
ਹਾਂਜੀ ਸਾਰੇ ਚਲੇ ਗਏ ਨੇ।
ਚਲੋ ਵਧੀਆ-ਵਧੀਆ ਹੋਰ ਵੀ ਆ ਪੁੱਛੀ ਹੋਰਾਂ ਦੇ ਵੀ ਘਰੋਂ ਆਏ ਸੀ ਕੋਈ?
ਫੁੱਚੀ ਦਾ ਤਾਂ ਸਾਰਾ ਪਰਿਵਾਰ ਸੀ'ਸਾਰੀ ਉਹਦੀ ਨੂੰਹਾਂ ਸੀ ਹਾਂ ਹੋਰ ਸਭ। ਕੋਈ ਹੈਈ ਨਹੀਂ ਸੀ ਇੱਕ ਮੈਂ ਹੀ ਸੀ ਉਹਦੀ ਦੋ ਭਤੀਜੀਆਂ ਸੀ। ਹਾਂ, ਭਰਾ ਦੀ ਕੁੜੀਆਂ ਦੋ ਸੀ'ਆਪਣੇ ਨੂੰਹਾਂ ਸੀ। ਇੱਕ ਬਸ ਉਹ ਸੀ ਕੀ ਕਹਿਣੇ ਰਿਤੂ ਦੀ ਮੰਮੀ ਤੇ। ਮੈਂ ਬਸ ਬਾਕੀ ਸਾਰਾ ਪੁੱਛੀ ਉਹਨਾਂ ਦਾ ਪਰਿਵਾਰ ਸੀ।
ਮੈਂਬਰ ਪੂਰੇ ਨੀ ਆਏ ਮਤਲਬ।
ਅੱਛਾ ਛੋਟੀ ਲੈਣ ਵਾਲੇ ਨਾ ਸਾਰੀਆਂ ਸੀ।
ਹਾਂ, ਛੋਟੀ ਲੈਣ ਵਾਲੇ ਤਾਂ ਹੁੰਦੀਆਂ ਨੇ ਸਾਰੀਆਂ ਹੀ।
ਹਾਂ। ਉਹਨਾਂ ਦੇ ਆਪਣੇ ਸਾਰੀਆਂ ਪਈਆਂ ਪੱਚੀ ਕਮੇਟੀਆਂ ਨੇ ਬਹੁਤ ਲੰਮੀਆਂ ਪਏ। ਹਾਂਜੀ ਉਹ ਤਾਂ ਚਲੇ ਗਏ ਨੇ' ਹਾਂ।
ਚਲੇ ਗਏ ਗੁਰੂ ਦੀ ਮੰਮੀ।
ਹਾਂਜੀ।
ਹੋਰ ਸੁਣਾਓ।
ਹਾਂਜੀ ਬਸ ਠੀਕ ਹੈ' ਤੁਸੀਂ ਸੁਣਾਓ ਤੁਸੀਂ ਹੁਣ ਕੀ ਕਰਨ ਲੱਗੇ ਹੋ?
ਬਸ ਵਧੀਆ ਮੈਂ ਵੀ ਹੁਣ ਬਸ ਹੁਣ ਚਾਹ ਪੀ ਕੇ ਹੀ ਹਟੀ ਸਾ।
ਅੱਛਾ ਚਾਹ ਖਾਲੀ ਪੀਤੀ ਨੇ?
ਹਾਂ, ਅੱਜ ਦੁੱਧ ਵਾਲਾ ਹੀ ਨੀ ਆਇਆ।
ਆਇਆ ਹੀ ਨੀ ਦੇਖੋ ਮੈਂ ਜਦੋਂ ਵੀ ਦੁੱਧ ਵਾਲਾ ਆਂਦਾ ਉਹਨੂੰ ਓ ਕਹਿੰਦੀ ਆ ਮੈਂ ਕਿਹਾ ਤੂੰ ਛੁੱਟੀ ਕਰਤਾ ਹਮੈ ਬਤਾ ਦਿਆ ਕਰ। ਕਿ ਮੇਰੇ ਗ਼ਰ ਤੋਂ ਬੱਚੇ ਦੂਧ ਪੀਣੇ ਵਾਲੇ ਹੈ।
ਹੂੰ ਹੂੰ ਹੂੰ।
ਹਾਂ।
ਹਾਂ ਸਾਡੇ ਵੀ ਚ ਕੱਲ ਤਾਂ ਬੱਚਿਆਂ ਪਿਆ ਸੀ ਹੁਣ ਸਵੇਰੇ ਦੀ ਚਾਹ ਜੂਗਾ ਕੋਈ ਨੀ ਹੁਣ ਥੈਲੀ ਲੈ ਕੇ।
ਨਹੀਂ ਨਹੀਂ, ਉਹ ਰਾਤੀ ਮੈਂ ਲੈ ਕੇ ਆਈ ਸੀ ਇੱਕ ਦੁੱਧ ਦੀ ਥੈਲੀ। ਤੇ ਸੋਨੀਆ ਕਹਿੰਦੀ ਇਹ ਦੁੱਧ ਆ ਮੰਮੀ ਖ਼ਰਾਬ ਕਦੀ ਵੀ ਨੀ ਹੁੰਦਾ। ਤੇ ਦੂਜਾ ਬਜ਼ਾਰੋਂ ਪੈਕਟ ਲਿਆਈ ਐ। ਉਹ ਦੁੱਧ ਫੱਟ ਗਿਆ ਚਾਹ ਬਣਾਣ ਲੱਗੀ ਤੇ' ਫੇਰ ਦੁਬਾਰਾ ਜਾ ਕੇ ਲਿਆਈਏ।
ਗਰਮੀ ਏ। ਗਰਮੀ ਬਹੁਤ ਏ ਨਾ ਇਸ ਕਰਕੇ ਦੁੱਧ ਫਰਿੱਜ ਚ ਵੀ ਫੱਟ ਜਾਂਦਾ ਠੰਡਾ।
ਫਰਿੱਜ ਚ ਜੋ ਕੱਢਿਆ ਹੋਣਾ ਪਤਾ ਨੀ ਬਜ਼ਾਰੋਂ ਲਿਆਈ ਆ ਚਾਹ ਬਣਾਉਣ ਲਈ। ਫਟ ਗਿਆ'ਮੈਂ ਕਿਹਾ ਇਹ ਕਿ ਪਨੀਰ ਦੁੱਧ ਫਟ ਗਿਆ ਕਹਿੰਦੀ ਹਾਂ।
ਹਾਂ, ਨਹੀਂ ਅੱਜ ਫਿਰ ਅੱਜ ਮੈਂ ਵੀ ਓ ਕੱਲ ਦਾ ਪਿਆ ਸੀ ਦੁੱਧ ਓਦੀ ਚਾਹ ਬਣਾਈ ਏ। ਤੇ ਮੈਂ ਉਹ ਚਾਹ ਪੀਤੀ ਹੈ'ਦੁੱਧ ਨਾਲੇ ਸ਼ਾਮੀ ਦੇਖਣੀ ਆ ਥਾਲੀ ਲੈ ਕੇ ਆਂਦੀ ਆ ਜਾ ਕੇ। ਤੇ, ਬਸ ਇਹ ਫੋ ਚੁੱਕਦਾ ਨਾ ਫੋਨ ਕਰੋ ਫੋਨ ਵੀ ਨੀ ਚੁੱਕਦਾ।
ਹਾਂ ਫੋਨ ਨਹੀਂ ਚੁੱਕਦਾ।
ਨਾ ਸਵਿਚ ਆਫ ਕਰ ਦਿੰਦਾ ਜਿਸ ਦਿਨ ਦੁੱਧ ਨੀ ਦਿੰਦਾ ਸੀ।
ਮੈਂ ਉਹਨੂੰ ਉਦੋਂ ਕਿਹਾ ਵੀ ਹੈ ਮੈਂ ਕਿਹਾ ਕਿਆ ਬਤਾ ਤੇਰੇ ਕੋਲ ਅਸਰ ਨੀ ਹੋਤਾ। ਤੇਰੇ ਕੋ ਮੈਂ ਹਰ ਵਾਰ ਕਹਿਤੀ ਹੂੰ ਹਮੇ ਨਾ ਪਹਿਲੇ ਬਤਾ ਦੀਆ ਕਰ। ਉਹ ਕ ਕਹੀ ਚਲੇ ਗ ਏਥੇ ਹਮ ਗਾਵ ਚਲੇ ਗਏ ਮੈਂ ਫੇਰ ਦੁੱਧ ਕੀ ਕਰਨਾ। ਕਹਿੰਦਾ ਦੁਕਾਨ ਪੇ ਦੇ ਜਾਤਾ ਹੂੰ।
ਹਾਂਜੀ-ਹਾਂਜੀ। ਬਸ ਇਹਦਾ ਇਹੀਓ ਹਾਲ ਏ ਮਹੀਨੇ ਚ ਇੱਕ ਦੋ।
ਹਾਂ ਪਿਛਲੇ ਮਹੀਨੇ ਤਿੰਨ ਵੀ ਤਿੰਨ ਕਿ ਚਾਰ ਛੁੱਟੀਆਂ
ਨਿਊਟਨ ਚਾਰ ਛੁੱਟੀਆਂ ਮਾਰੀਆਂ ਸਨ ਇਹਨੇ। ਹਮ, ਹੋਰ, ਇਹ ਕਰਦੀ ਪਈ ਅਸੀ ਸੋ
ਨੂੰਹ ਮੇਰੀ ਬੈਠੀ ਆ ਪਾਠ ਕਰ ਰਹੀ ਆ।
ਅੱਛਾ ਪਾਠ ਕਰਹੀਏ ਗਿੰਨੀ ਤੁਹਾਡੇ ਵੱਲ ਬੈਠੀ ਏ।
ਆਹੋ ਤੁਹਾਨੂੰ ਕੀ ਕਿਹਾ ਵੇ।
ਅੱਛਾ -ਅੱਛਾ- ਅੱਛਾ, ਹਾਂਜੀ। ਜੀ ਹਾਂਜੀ। ਹੋਰ ਹੋਰ ਤੁਸੀਂ ਤੁਹਾਡੀ ਹੋ ਗਈ ਟਿਕਟ ਬੰਗਲੋੌਰ ਦੀ?
ਨਾ ਮੇਰੀ ਨਹੀਂ ਹੋਈ ਮੈਂ ਹਾਲੇ ਪੁਨੀਤ ਨੂੰ ਅੱ ਜਾਂਦਾ ਪੁੱਛ ਨ ਆ ਹੁਣ ਕਰਦੇ ਗ ਨਾ। ਉਹਨੂੰ ਵੀ ਟੈਨਸ਼ਨ ਮੁਕ ਗਈ। ਉਹ ਕਹਿੰਦਾ ਫਲਾਈਟ ਤੇ ਜਾ ਮੈਂ ਕਹਿੰਦੀ ਮੈਂ ਟ੍ਰੇਨ ਚ' ਜਾਣਾ। ਕਹਿੰਦਾ ਮੰਮੀ ਕੱਲੀ, ਕੱਲੀ ਇੰਨੀ ਦੂਰ ਕੀਤੀ ਪਿੱਛੇ ਦੋ ਰਾਤਾਂ ਆਉਂਦੀਆਂ ਨੇ ਨਾ।
ਹਾਂਜੀ। ਹਾਂਜੀ -ਹਾਂਜੀ ਤੇਨ ਦੂਰ ਨਾ।
ਹਾਂ, ਤੇ ਫਲਾਈਟ ਵਿੱਚ ਕੋਈ ਸਮਾਨ ਜਾ ਨਹੀਂ ਸਕਦਾ। ਔਰ ਹਾਂ ਪੰਦਰਾਂ ਕਿਲੋ ਵਜਨ ਜਾਣਾ। ਬਸ
ਹਾਂ, ਅੱਛਾ। ਥੋੜਾ ਜਿਹਾ ਵਜ਼ਨ ਲੈ ਕੇ ਜਾਣ ਦਿੰਦੇ ਨੇ।
ਤੇ ਮੈਂ ਹੁਣ ਕਹਿੰਦੀ ਪਈ ਸੀ ਨਾ ਮੈਂ ਉਹਦੇ ਦੀ ਚਟਨੀ ਬਣਾਈ ਹੈ। ਚ ਚਟਣੀ ਲੈ ਜਾ ਗੀ। ਬਾਜ਼ਾਰੋਂ ਚਾਪਾਂ ਲੈਜਾਗੀ। ਹੋਰ ਕੋਈ ਸਮਾਨ ਹੋਇਆ ਉਹ ਲੈ ਜਾਗੀ।
ਚਲੋ, ਇਹ ਕੁੱਛ ਤਾਂ ਮਿਲ ਹੀ ਜਾਂਦਾ ਉੱਥੇ।
ਨਹੀਂ, ਚਾਪਾਂ- ਚੁੱਪਾਂ ਨਹੀਂ ਮਿਲਦੀਆਂ। ਅੱਗੇ ਮੈਂ ਲੈ ਕੇ ਦਿੱਤੀਆਂ ਸੀ।
ਹਾਂਜੀ -ਹਾਂਜੀ।
ਇਸ ਕਰਕੇ ਮੈਂ ਕਿਹਾ ਲੈ ਜਾਊਗੀ। ਚਾਰ ਪੈਕਟ ਚਾਪਾਂ ਦੇ ਲੈ ਜਾਗੀ। ਇਹ ਚੀਜ਼ ਨੀ ਉੱਥੇ ਮਿਲਦੀ। ਹਾਂ।
ਗਰਮੀ ਬੜੀ ਹੋ ਗਈ ਹੈ।
ਗਰਮੀ ਨੇ ਤੇ ਅੱਜ ਬਹੁਤ ਤੱਤ ਚੁੱਕੀ ਹੈ। ਹਾਂ।
ਹੈਲੋ,
ਹਾਂਜੀ।
ਮੈਂ ਕਿਹਾ, ਗਰਮੀ ਬਹੁਤ ਹੋ ਗਈ ਹੈ।
ਬਹੁਤ ਜ਼ਿਆਦਾ ਗਰਮੀ ਹੋਈ ਹੈ ਥੋੜ੍ਹੀ ਨਹੀਂ ਬਹੁਤ ਜ਼ਿਆਦਾ।
ਅੱਛਾ।
ਹਾਂ, ਮੈਂ ਬਾਹਰ ਨਿਕਲੀ ਆ ਦੇਖਿਆ ਤੇ ਗਰਮੀ ਦੌੜ ਕੇ ਅੰਦਰ। ਹਾਂ।
ਹਮ- ਹਮਮ ਤੇ, ਬਸ ਵਧੀਆ -ਵਧੀਆ।
ਬੱਚੇ
ਬਸ, ਗਿੰਨੀ ਤੁਹਾਡੇ ਵੱਲ ਨੇ, ਹੋਰ ਕੌਣ ਬੱਚਾ ਇੱਥੇ।
ਨਹੀਂ, ਮੇਰੇ ਬੱਚੇ ਬਾਹਰ ਨੇ। ਦੇਖ
ਹਾਂ, ਤੁਹਾਡੇ ਬੱਚੇ ਦੇ ਬਾਹਰ ਖੇਡਦੇ ਹੁੰ ਨੇ। ਹਮ- ਹਮ ਬਸ -ਬਸ ਵਧੀਆ ਜੀ, ਵਧੀਆ। ਹ ਦੇਖਦੇ ਹਾਂ, ਦਾਲ- ਸਬਜ਼ੀ ਬਣਾਉਂਦੇ ਹਾ। ਰਾਤ ਅਸੀਂ ਕੇ ਬਣਾਉਣਾ ਕਿ ਨਹੀਂ ਬਣਾਉਣਾ।
ਅੱਛਾ ਹਾਂ। ਦੋ ਬੰਦੇ ਉਹ ਨਾ ਫਿਰ ਸੋਚ ਪੈ ਜਾਂਦੀ।
ਹਾਂ। ਹਾਂਜੀ -ਹਾਂਜੀ -ਹਾਂਜੀ।
ਹਾਂ। ਸਾਡੇ ਤੇ ਕੋਫਤੇ ਬਣੇ ਸੀ ਬੜੇ ਸਵਾਦ। ਮੈਂ ਉਹਨਾਂ ਨੂੰ ਦੱਸਦੀ ਪਈ ਸੀ ਕਹਿੰਦੀ ਸਾਡੇ ਬੱਚੇ ਸੋੱਕਫਤੇ ਨੀ ਖਾਂਦੇ, ਘੀਆ ਨੀ।
ਚਿੰਨਾ ਬੋਲਦੀ ਪਈ।
ਮੈਂ ਆਖਿਆ, ਮੈਨੂੰ ਉਹਨਾਂ ਨੇ ਸਾਹਮਣੇ ਮੈਂ ਉਹਨਾਂ ਨੇ ਮੇਰੀ ਸਹੇਲੀ ਨੇ ਦੱਸਿਆ ਵੀ ਅਸੀਂ ਕੋਫਤਿਆਂ ਚ' ਪਨੀਰ ਪਾ ਕੇ ਬਣਾਂਨੇ ਆਂ, ਮੈਂ ਕਿਹਾ ਹੁਣ ਅਗਲੀ ਵਾਰ ਅਸੀਂ ਬਣਾਵਾਂਗੇ ਨਾ, ਅਸੀਂ ਪਨੀਰ ਹੀ ਪਾਵਾਂਗੇ। ਹਾਂਜੀ, ਮੇਰੀ ਕੁੜੀ ਪਨੀਰ ਪਾਓ ਨਾ, ਤਾਂ ਸਵਾਦ ਨਾਲ ਖਾਂਦੀ ਏ। ਅੱਜ-ਕੱਲ ਬੱਚੇ ਬੜੇ ਭੈੜੇ ਹੋ ਗਏ ਨਾ, ਉਹ ਮਾਂ-ਪਿਓ ਨੂੰ ਕੁਛ ਸਮਝਦੇ ਨਹੀਂ ਐ।
ਹੂੰ। ਅਹ
ਹਾਂ।
ਹੋਰ?
ਬਸ। ਨੱਖਰੇ ਕਰਦੀ ਤੁਹਾਡੀ ਧੀ ਜ਼ਿਆਦਾ ਹੀ।
ਆਂ
ਮੈਂ ਕਿਹਾ, ਮੈਂ ਵੀ ਬਣਾਕੇ ਦੇਖਾਂਗੀ ਪਨੀਰ ਪਾਕੇ। ਬਹੁਤ ਸਵਾਦ ਬਣਦੇ ਨੇ। ਨਹੀਂ, ਸਾਡੇ ਸਵਾਦ ਹੀ ਬੜੇ ਸੀ। ਇਹ ਟਮਾਟਰ ਪਾ ਦੇਣਾ ਜ਼ਿਆਦਾ, ਹਲਵਾਈਆਂ ਨੂੰ ਪੁੱਛਦੇ ਸੀ ਨਾ। ਟਮਾਟਰ ਜਿਆਦਾ ਪਾਓ ਫ ਚੀਜ਼ ਦਾ ਜ਼ਿਆਦਾ ਸਵਾਦ ਆਂਦਾ। ਸਬਜ਼ੀ ਵਿੱਚ ਟਮਾਟਰ ਜਿਆਦਾ ਪਾਓ ਨਾ, ਫਿ ਜ਼ਿਆਦਾ
ਆਂ, ਟਮਾਟਰ ਪੈਣ ਨਾਲ ਸਬਜ਼ੀ ਜ਼ਿਆਦਾ ਸਵਾਦ, ਜਿਆਦਾ ਮਸਾਲਾ ਭੁੰਨੋ, ਤਾਂ ਵੀ ਸਬਜ਼ੀ ਸਵਾਦ ਬਣਦੀ ਏ।
ਨਹੀਂ ਬੜਾ ਭੁੰਨਦੀ ਮਸ ਮਸਾਲਾ ਸਾਡੇ ਨੂੰਹ ਨਾ, ਸਬਜ਼ੀ ਦਾ ਭੁੰਨ-ਭੁੰਨ ਕੇ ਸੋਨੇ ਤੋਂ ਸੁਵਾਦ ਬਣਾਂਦੀ।
ਹੂੰ।
ਹੋਰ, ਸੁਣਾਓ?
ਬਸ-ਬਸ। ਵਧੀਆ-ਵਧੀਆ। ਹੂੰ।
ਹੋਰ, ਕੀ ਕਰਨ ਲੱਗੇ ਹੋ?
ਹੈਂਜੀ!
ਹੋਰ ਕੀ ਕਰਨ ਲੱਗੇ ਹੋ, ਜੇ ਤੁਸੀਂ? ਹਾਂ, ਕੀ ਕਰਨ ਲੱਗੇ ਹੋ?
''ਮੈਂ ਕੁੱਝ ਨੀ ਕਰਨ ਲੱਗੀ, ਮੈਂ ਕਿਹਾ ਚੱਲ, ਥੋੜ੍ਹੀ ਦੇਰ ਬਾਹਰ ਕੁਰਸੀ ਡਾਕੇ ਬਹਿਨੇ ਆਂ।
ਅੱਛਾ!
ਆਜੇ, ਓ ਬਾਹਰ ਤੁਸੀਂ ਵੀ।
ਕੋਈ ਨਹੀਂ ਆਵਾਂਗੇ, ਅੰਦਰ ਬੈਠ ਇਕਠਿਆਂ ਅੱਜ ਤਾਂ ਬਾਹਰ ਨਿਕਲਣ ਦੇ ਪੈਂਦਾ ਹੀ ਨਹੀਂ ਹੈਗਾ, ਬਿਲਕੁਲ ਵੀ।
ਈ'ਚ ਨਹੀਂ ਪੈਣ ਹੁੰਦਾ।
ਹਾਂ।
ਹੂੰ।
ਹ
ਹੋਰ, ਤਿਆਰੀ, ਰ੍ਹਾਤ ਦੀ ਰੋਟੀ ਦੀ ਤਿਆਰੀ?
ਹਾਂਜੀ-ਹਾਂਜੀ, ਕਰਾਂਗੇ ਰਾਤ ਦੀ ਰ੍ਹੋ ਤਿਆਰੀ ਹੋਣ, ਹਾਂ। ਬਸ ਜੀ, ਬਸ। ਤੇ ਓਹ ਕੁੜੀ ਪਿੱਛੇ ਪਈ, ਮੈਨੂੰ ਘੁੰਮਾਕੇ ਲਿਆ ਕਿੱਧਰੇ, ਮੈਂ ਕਿਹਾ ਚੱਲ ਦੇਖਦੇ ਆਂ, ਪਟਿਆਲੇ ਜਾਂਨੇ ਆਂ। ਥੋੜੀ ਨਵਾੱਸੀ
ਠੀਕ ਯਾ। ਉਹ ਦਿਲ ਕਰਦਾ ਨਾ, ਸਾਡਾ ਵੀ ਦਿਲ ਕਰਦਾ ਪਿਆ, ਮੈਂ ਵੀ, ਉਹਨੂੰ ਕਹਿੰਦੀ ਪਈ ਹ ਹਾਂ
ਬੋਰ ਹੋ ਗੀ, ਬੋਰ ਹੋਗੀ, ਬੋਰ ਹੋ ਗਈ ਤੇ ਘਰ ਹੀ ਬਹਿਣਾ ਨਾ, ਕਿੱਧਰ ਬਾਹਰ ਥੋੜ੍ਹੀ ਜਾਣਾ, ਗਰਮੀ ਇਹਨੀ ਏ, ਹਾਂਜੀ-ਹਾਂਜੀ।
ਹਾਂ।
ਹੂੰ ਬਸ। ਮੈਂ ਕਿਹਾ ਚੱਲ ਇਹਨੂੰ ਇੱਕ-ਦੋ ਦਿਨ ਵਾਸਤੇ ਲੈ ਜਾਗੀ, ਪਟਿਆਲੇ।
ਹੋਰ ਫਿਰ ਸੁਣਾਓ, ਹੋਰ ਕੋਈ ਗੱਲਬਾਤ?
ਹਾਂਜੀ-ਹਾਂਜੀ।
ਹਾਂਜੀ ਠੀਕ ਐ, ਫਿਰ ਮਿਲਣੇ ਆ। ਦਬਾਰਾ ਜਲਦੀ। ਹਾਹਾਹਾ--ਹਾਂਜੀ।
ਕੋੋਲੇ ਆਈ ਥੀ ਤੇਰੇਕੋ ਹੂੰ। ਮੇਰੇ ਆਈ ਹੈਂ ਪਾਂਚ। ਹੂੰ ਬੰਦ ਕਿੱਥੋਂ ਹੋਣੀ ਆ। ਹੂੰ।